ਹੈਲੋ-ਹੈਲੋ, ਹਾਂਜੀ ਭੈਣਜੀ ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ।
ਵਧੀਆ ਜੀ ਵਧੀਆ, ਤੁਸੀਂ ਸੁਣਾਓ।
ਬਸ ਵਧੀਆ। ਕੁਝ ਨੀ ਬੈਠੇ ਸੀ। ਤੇ ਹੁਣ ਦੁੱਧ ਵਗੈਰਾ ਪੀਤਾ ਤੇ ਹੁਣ ਰੋਟੀ ਤਿਆਰੀ ਕਰਦੇ ਪਏ ਖਾਣ ਦੀ।
ਅੱਛਾ, ਅੱਜ ਲੇਟ ਹੋ ਗਏ ਰੋਟੀ ਨੀ ਖਾਧੀ ਅਜੇ ਤੱਕ।
ਬੜੇ ਲੇਟ ਹੋ ਗਿਆ, ਸਵੇਰੇ ਅਸੀਂ ਨਾ ਓਠੇ ਲੇਟ ਸੀ। ਤੇ ਸਾਰੇ ਨਾਸ਼ਤੇ ਪਾਨੀ ਵੀ ਫਿਰ ਲੇਟ ਕੀਤੇ।
ਅੱਛਾ।
ਤੇ ਉਹਦੀ ਵਜ੍ਹੇ ਨਾਲ ਸਾਡਾ ਥੋੜਾ ਦੁਪਹਿਰ ਦਾ ਵੀ ਲੇਟ ਹੋ ਗਿਆ ਸੀ, ਚਾਰ ਵਜੇ ਤੇ ਦੁਪਹਿਰੇ ਰੋਟੀ ਖਾਧੀ ਚਾਰ- ਪੰਜ ਵਜੇ। ਫਿਰ ਚਾਵਾਂ ਵਗੈਰਾ ਪੀਂਦੇ ਸੱਤ-ਅੱਠ। ਅੱਠ ਵੱਜ ਗਏ ਤੇ ਹੁਣ ਇੰਨੀ ਗਰਮੀ ਪੈ ਰਹੀ ਹੈ ਰੋਟੀ ਖਾਣ ਦਾ ਦਿਲ ਨਹੀਂ ਕਰਦਾ।
- ਭੈਣ ਜੀ ਗਰਮੀ ਦਾ ਤਾਂ ਪੁੱਛੋ ਨੀ ਅੱਤ ਹੀ ਚੱਕੀ ਦੀ ਹੈ। ਗਰਮੀ ਨੇ ਤੇ ਭੈਣ ਜੀ। ਕਿੰਨਾ ਟਾਈਮ ਇੰਨਾ ਮਤਲਬ। ਦੁਪਹਿਰੇ ਤੇ ਇੰਨੀ ਗਰਮੀ ਹੁੰਦੀ ਨਾ ਬਾਹਰ ਕਦਮ ਰੱਖਣ ਦਾ ਮਨ ਨੀ ਕਰਦਾ ਤੁਸੀਂ ਮੰਨੋਗੇ ਨੀ ਇੱਥੇ ਤੇ ਅਸੀਂ ਸਭ ਕੁਛ ਘਰ ਹੀ ਮੰਗਵਾਉਂਦੇ ਹ ਬਾਹਰ ਜਾਂਦੇ ਹੀ ਨੀ ਆ ਬਿਲਕੁਲ।
ਹਾਂਜੀ-ਹਾਂਜੀ, ਅੱਸੀ ਵੀ ਹੁਣੇ ਸਾਰਿਆਂ ਨੇ ਠੰਡਾ ਦੁੱਧ ਪੀਤਾ। ਗੋਂਦ ਪਾ ਕੇ, ਤੇ ਫੇਿਰ ਹੁਣ ਰੋਟੀ ਲੇਟ ਹੋ ਗਈ। ਕਿਉਂਕਿ ਰੋਟੀ ਕਿੰਨੀ ਕੁ ਖਾਨੀ ਹੈ ਬੰਦੇ ਨੇ।
ਗੋਦ ਬੜਾ ਵਧੀਆ ਭੈਣੀ ਗਰਮੀ ਵਾਸਤੇ ਤਾਂ ਬੜਾ ਹੀ ਵਧੀਆ ਗੋਦ ਹੈ। ਮਤਲਬ ਉਹਦੇਦੇ ਚ ਕੀ ਹੁੰਦਾ ਅਹ ਗੂੰਦ ਕਤਿਰੇ ਨਾਲ ਜਿਹੜਾ ਗੁਰਦ ਹੈ ਉਹ ਵੀ ਜਿਹੜਾ ਜਿਗਰ ਹੈ ਉਹ ਵੀ ਠੰਡਾ ਰਹਿੰਦਾ ਹੈ ਤੇ ਜਿਹੜੀ ਤਸੀਰ ਹੈ ਉਹ ਵੀ ਠੰਡੀ ਰਹਿੰਦੀ ਹੈ।
ਹਾਂਜੀ-ਹਾਂਜੀ, ਵਧੀਆ ਹੁੰਦੀ ਹੈ। ਗੋਦ ਕਾਫ਼ੀ ਗਰਮੀਆਂ ਚ।
ਇੱਕ ਗੂੰਦ ਤੇ ਇੱਕ ਉਹ ਵੀ ਆਂਦੇ ਭੈਣ ਜੀ ਕੀ ਨਾਮ ਉਹਦਾ ਚੀਆ ਸੀਡਸ।
ਇਹ ਚੀਆਂ ਸਿਡਜ਼ ਵੀ ਕਹਿੰਦੇ ਬੜੀ ਵਧੀਆ ਹੁੰਦੀ ਆ। ਹਾਂਜੀ, ਮੈਂ ਵੀ ਖਾ-ਪੀਂਦੀ ਹਾਂ ਨਾ ਆਪਾਂ ਕੀ ਕਰੀਦਾ? ਅਸੀਂ ਰਾਤੀ ਉਹਨੂੰ ਥੋੜ੍ਹਾ ਭਿਓ ਕੇ ਰੱਖਦੇਈਦਾ ਪਾਣੀ ਚ।
ਹਾਂਜੀ।
ਤੇ ਸਵੇਰੇ, ਤੜਕੇ ਉੱਠ ਕੇ ਪਹਿਲ ਇਓ ਪਾ ਪੀਂਦਿਆਂ। ਇਹਦੇ ਨਾਲ ਨਾ ਥੋੜ੍ਹਾ ਪ੍ਰੋਟੀਨ ਵੀ ਮਿਲਦਾ ਨਾ ਸਰੀਰ ਨੂੰ।
ਹਾਂਜੀ ਇਹਦੇ ਚ ਓਮੇਗਾ ਥ੍ਰਰੀ ਵੀ ਹੁੰਦਾ ਔਰ ਤੇ ਇਹਦੇ ਚ ਕਹਿੰਦੇ ਨੇ ਉਹ ਵੀ ਇਹਦੀ ਪੇਯਓ ਕੇ ਅਗਰ ਪਿਓ ਤੇ ੲਦੀ ਤਸੀਰ ਬਦਲ ਜਾਂਦੀ ਔ ਤੇ ਉਹ ਵੀ ਬੜੇ ਫਾਇਦੇਮੰਦ ਹੁੰਦੇ ਨੇ
ਹਾਂਜੀ ਹਾਂਜੀ ਚ। ਵਦੀਆ ਹੁੰ ਅੱਸੀ ਵੀ ਪੀਂਦੇ ਆ ਸਵੇਰੇ ਸਵੇਰੇ ਨਾਲੇ ਨਾ ਜਿੰਨਾ ਦੇ ਮਤਲਬ ਫੇਸ ਵਗੈਰਾ ਤੇ ਮੂੰਹ ਤੇ ਦਾਨੇ ਵਗੈਰਾ ਹੋਨ ਨਾ
ਹਾਂਜੀ-ਹਾਂਜੀ।
ਉਹਨਾਂ ਵਸਤੇ ਨੂੰ ਪੀਨ ਨਾਲ ਨਾ ਥੋੜੇ ਹਾਂਜੀ ਚਿਹਰੇ ਤੇ ਨਾ ਥੋੜ੍ਹਾ ਅ ਸਾਫ਼ ਹੋ ਜਾਂਦਾ
ਹਾਂਜੀ ਹਾਂਜੀ ਉਹ ਤੇ ਹੈ, ਸੁਣਿਆ ਮੈਂ ਵੀ ਸੁਣਿਆ ਇਹਦੇ ਬਾਰੇ
ਹਾਂਜੀ
ਹਾਂਜੀ ਤੇ ਨਾ ਇਹ ਪਾਚਨ ਸ਼ਕਤੀ ਆਸਤੇ ਪਾਚਨ ਵਾਸਤੇ ਵੀ ਹਾਂ ਤੇ ਇਹ ਪਾਚਨ ਵਾਸਤੇ ਵੀ ਬੜੇ ਚੰਗੇ ਨੇ ਡਾਇਜੈਸ਼ਨ ਵਾਸਤੇ ਵੀ ਬੜੇ ਵ ਨੇ ਮਤਲਬ ਅਗਰ ਨਿ ਖਾਲੀ ਪੇਟ ਪਿੳ ਤੇ ਜ਼ਿਆਦਾ ਅੱਛੇ ਤਰੀਕੇ ਨਾਲ ਕੰਮ ਕਰਦੇ ਨੇ
ਹਾਂਜੀ ਵਦੀਆ ਐ ਕਾਫੀ ਪੀਨਾ ਚਾਹੀਦਾ ਮੁਛਕਿਲ ਆਉਂਦੀਆ
ਹਾਂਜੀ। ਹਾਂਜੀ ਉਹ ਸਨਫਲਾਵਰ ਸੀਡ ਮਿਲਦੀਆਂ ਨੇ ਸੂਰਜਮੁਖੀ ਦੇ ਹਾਂਜੀ ਹਾਂਜੀ, ਹਾਂਜੀ।
ਉਹ ਵੀ ਕਹਿੰਦੇ
ਹਾਂਜੀ ਇੱਕ ਸੂਰਜਮੁਖੀ ਦੇ ਦਾਨੇ ਆ ਇੱਕ ਕੱਦੂ ਦੇ ਬੀਜ ਨੇ ਕੱਦੂ ਹਾਂਜੀ ਅਲਸੀ ਦੇ ਬੀਜ ਵੀ ਤੇ ਕੱਦੂ ਦੇ ਬੀਜ ਤੇ ਬੜੇ ਸਵਾਦ ਹੁੰਦੇ ਨੇ ਰੋਸਟਿਡ ਹੁੰਦੇ ਨਾ ਜਿਹੜੇ ਰੋਸਟਿਡ ਕੱਦੂ ਦੇ ਬਜ ਬੜੇ ਹੀ ਸਵਾਦ ਹੁੰਦੇ ਨੇ ਮਜ਼ਾ ਆ ਜਾਂਦਾ ਖਾ ਕੇ
ਹਾਂਜੀ, ਹਾਂਜੀ ਬੜੇ ਸਵਾਦ ਲੱਗਦੇ ਆ ਮੈਂ ਤੇ ਭੁੱਖ ਲੱਗੇ ਤੇ ਉਹੀਓ ਖਾ ਲਈ ਦਾ ਅਸੀ
ਹਾਂਜੀ, ਹਾਂਜੀ ਅੱਜ ਕੱਲ੍ਹ ਜਿਹੜੇ ਮਾਰਕੀਟ ਚ ਟ੍ਰਾਇਲ ਮਿਕਸਰ ਜੇ ਹੁੰਦੇ ਨੇ ਇਹਨਾਂ ਵਿੱਚ ਵੀ ਈਹੋ ਸੀਡਸ ਦਾ ਮਿਕਚਰ ਬਣਾ ਕੇ ਪਾਇਆ ਹੁੰਦਾ
ਹਾਂਜੀ। ਮੈਂ ਪਤਾ ਕੀ ਕਰਦੀ ਆ ਸਾਰਿਆਂ ਸੀਡਸ ਲੈ ਕੇ ਨਾ ਉਹਨੂੰ ਮਿਕਸ ਕਰ ਲੈਂਦੀ ਆਂ ਜਿਸ ਤਰ੍ਹਾਂ ਅ ਅਸੀਂ ਕਿਥੇ ਬਾਹਰ ਬੈਠੇ ਦੇ ਹੋਈਏ ਸਕੂਲ ਵਗੈਰਾ ਚ ਜਾਂ ਕੋਈ ਕੋਲਜ
ਹ
ਵਗੈਰਾ ਗਏ ਹੋਨ ਤਾ ਖਾ ਲੈਂਦਾ।
ਹਾਂਜੀ ਉਹ ਤੇ ਹੈ। ਤੇ ਮੇਰੀ ਮੰਮੀ ਤੇ ਲੱਡੂ ਬਨਾੰਦੇ ਨੇ ਏਦੇ ਬੜੇ ਸਵਾਦ
ਅੱਛਾ ਜੀ।
ਬੜੇ ਸਵਾਦ ਲੱਡੂ ਬਨਾੰਦੇ ਮੇਰੀ ਮੰਮੀ, ਮੇਰੀ ਮੰਮੀ ਪਤਾ ਕੀ ਕਰਦੀ ਏ ਮੇਰੀ ਮੰਮੀ ਇਹ ਲੈਂਦੀ ਏ ਖਜੂਰਾਂ, ਖਜੂਰਾਂ ਨੂੰ ਜੇਹੜੀ ਪਹਿਲੇ ਖਜੂਰਾ ਚੋਂ ਗਿਟਕਾਂ ਕੱਢ ਲੈਂਨੀਆਂ ਸਾਰੀਆਂ
ਅੱਛਾ।
ਗਿਟਕਾ ਕੱਢਣ ਤੋਂ ਬਾਅਦ ਜਿੰਨਾ ਵੀ ਗੁੱਦਾ ਹੁੰਦਾ ਖਜੂਰਾਂ ਦਾ
ਤੇ ਉਹਨੂੰ ਮਿਕਸੀ ਚ ਗ੍ਰਾਇੰਡ ਕਰ ਲੈਣਾ ਜਿਸ-ਜਿਸ ਲਈ ਓ ਮਤਲਬ ਫਾਈਨ ਜੀ ਪੇਸਟ ਬਨ ਜਾਏ ਖਜੂਰਾਂ ਦੀ ਤੇ ਇੱਕ ਕੜਾਈ ਚ ਥੋੜਾ ਜਾ ਘਿਓ ਲੈਨਾ ਘਿਓ-ਘਿਓ ਪਾ ਕੇ ਖਜੂਰਾਂ ਨੂੰ ਚੰਗੀ ਤਰਾਂ ਔਰ ਏ ਚ, ਖਜੂਰਾਂ ਦਾ ਕ ਕੱਚਾਪਨ ਕੱਢ ਦੇਨਾ ਤੇ ਸਾਈਡ ਤੇ ਰੱਖ ਦੇਨਾ, ਫੇੇਰ ਅਸੀਂ ਬਦਾਮ, ਕਾਜੂ ਸੀਡਸ ਵਗੈਰਾ ਅਲਸੀ ਦੇ ਬੀਜ ਲੈਨੇ ਐ। ਕੱਦੂ ਦੇ ਬੀਜ, ਸੂਰਜਮੁਖੀ ਦੇ ਬੀਜ, ਬਦਾਮ, ਅਖਰੋਠ ਤੇ ਪਿਸਤਾ ਮਤਲਬ ਜਿੰਨੇ ਵੀ ਡਰਾਏ ਫਰੂਟ ਹੁੰਦੇ ਨੇ ਓਨੂੰ ਡਰਾਏ ਰੋਸਟ ਕਰ ਲੈਨਾ ਇੱਕ ਚਮਚ ਘਿਓ ਚ ਸਾਰਾ ਭੁੰਨ ਲੈਨਾ ਚੰਗੀ ਤਰਾਂ ਰੋਸਟ ਕਰ ਲੈਨਾ। ਉਸ ਤੋਂ ਬਾਦ ਜੇੜੀ ਅਸੀਂ ਖਜੂੂਰਾਂ ਦੀ ਪੇਸਟ ਬਨਾਈ ਦੀ ਹਾਂਜੀ-ਹਾਂਜੀ ਉਸ ਤੋਂ ਬਾਦ ਜੇੜੀ ਖਜੂਰਾਂ ਦੀ ਪੇਸਟ ਬਨਾਈ ਹੁੰਦੀ ਆ ਆਪਾਂ ਓਦੇ ਨਾਲ ਮਿਕਸ ਕਰ ਲੈਨੇ। ਤੇ ਫੇਰ ਹੱਥ ਦੇ ਨਾਲ ਛੋਟੇ-ਛੋਟੇ ਲੱਡੂ ਬਨਾ ਦੇਨੇ ਨੇੇ ਓਦੇ। ਤੇ ਭੈਨ ਜੀ ਤੁਸੀਂ ਮੰਨੋਗੇ ਨੀ ਏਨੇ ਸਵਾਦ ਤੇ ਏਨੇ ਐਨਰਜੈਟਿਕ ਬੜੇ ਫਾਇਦੇਮੰਦ ਓ ਲੱਡੂ ਆ, ਮਤਲਬ ਇੱਕ ਲੱਡੂ ਤੁ ਰੋਜ਼ ਖਾਓਗੇ ਨਾ ਤੁਆਡੇ ਜੋੜੇਆਂ ਦਾ ਦਰਦ ਤੁਆਡੇ ਬਦਨ ਦਾ ਦਰਦ ਸਬ ਕੁਛ ਠੀਕ ਹੋ ਜਾਨਾ।
ਨਾ ਇਕੋ ਈ ਗਿਆ ਸੀ ਇਕੋ ਈ ਗਈ ਸੀ ਲਾਈ ਨੀ ਹੋਈ ਹਾਂਜੀ ਮੈਂ ਸੁਨੇਆ ਦਾ ਕੀ ਬੜੇ ਜਾਦਾ ਫਾਇਦਾ ਹੁੰਦਾ ਸਬ ਦਰਅਸਲ ਗੰਦ ਮੰੰਦ ਖਾਂਦੇ ਐ ਤੇ ਸਾਡੀਆਂ ਏ ਸਭ ਚੀਜ਼ਾਂ ਬੋਲਦੇ
ਹਾਂਜੀ।
ਅੱਜ ਤੁਸੀਂ
ਤੇ ਅਗਰ ਤੁਸੀਂ, ਹਾਂਜੀ।
ਅੱਗੇ ਜਾ ਕੇ ਤੁਆਨੂੰ ਵੱਡੇ ਹੋ ਕੇ ਫਾਇਦਾ ਹੋਏ ਗਾ।
ਹਾਂਜੀ-ਹਾਂਜੀ ਬਿਲਕੁਲ ਤੇ ਅਗਰ ਤੁਸੀਂ ਬੱਚਿਆਂ ਨੂੰ ਦੇਨਾ ਚਾਂਦੇ ਹੋ ਤੇ ਤੁਆਨੂੰ ਪਤੈ ਈ ਅੱਜ-ਕੱਲ ਬੱਚੇ ਚੋਕਲੇਟ ਵਗੈਰਾ ਖਾਂਦੇ ਨੇ ਹਨਾ। ਜਾਦਾ। ਅੱਜ-ਕੱਲ ਜੇੜੇ ਜਾਦਾਤਰ ਬੱਚੇ ਨੇ ਅਗਰ ਤੁਸੀਂ ਈਓ ਜੇੜਾ ਬੱਚੇਆਂ ਵਾਸਤੇ ਬਨਾਨਾ- ਈਓ ਜੇੜੇ ਚੋਕਲੇਟ ਦੇ ਫਲੇਵਰ ਚ ਵੀ ਆਂਦੇ ਨੇ ਤੁਸੀਂ ਕੀ ਕਰਨਾ ਮਤਲਬ ਵੀ ਓ ਜੇੜਾ ਮਿਕਸਚਰ ਈਓ ਬਨਾਨਾ ਖਜੂਰਾਂ ਦਾ ਤੇ ਤੁਸੀਂ ਗੋਲ-ਗੋਲ ਕਰਨ ਦੀ ਬਜਾਏ ਏਨੂੰ ਲੰਬਾ-ਲੰਬਾ ਕਰ ਦੇਨਾ। ਲੰਬਾ-ਲੰਬਾ ਕਰਨ ਤੋਂ ਬਾਦ ਤੁਸੀਂ ਕੀ ਕਰਨਾ, ਓਦੇ ਵਿੱਚ ਓਨੂੰ ਚੋਕਲੇਟ ਚ ਚੋਕਲੇਟ ਚ ਓਨੂੰ ਡਬੋ ਦੇਨਾ। ਤੇ ਓਨੂੰ ਜਮਾ ਦੇਨਾ ਤੇ ਥੋੜੀ ਦੇਰ ਬਾਦ ਆਪੇ ਦੇਖੋਗੇ ਫਰਿੱਜ ਵਿੱਚ ਰੱਖ ਦੇਨਾ ਤੁਸੀਂ ਸਿੰਪਲ ਥੋੜੀ ਦੇਰ ਬਾਦ ਓ ਕੀ ਹੋਏਗਾ ਓ ਸੈਟ ਹੋ ਜੇਗਾ ਤੇ ਇੱਕਦਮ ਚੋਕਲੇਟ ਵਗਰਾ ਯਾਨੀ ਕੇ ਬੱਚੇ ਉੱਪਰੋਂ ਚੋਕਲੇਟ ਬੱਚੇਆਂ ਦੇ ਵਾਸਤੇ ਚੋਕਲੇਟ ਐ ਲੇਕਿਨ ਅੰਦਰੋਂ ਓ ਬਹੋਤ ਬੋਤੀ ਲਾਬਕਾਰੀ ਐ ਬੱਚੇਆਂ ਵਾਸਤੇ।
ਏ ਤੇ ਫੇਰ ਬੜਾ ਸਈ ਏ।
ਬੜੀ ਏ
ਏ ਸਵਾਦ ਬਨੀ ਏ ਨਖ਼ਰੇ ਕਰਦੇ ਮੇਰੇ ਬੱਚੇ। ਓਨਾਂ ਨੂੰ ਇਸਦਾ ਲਾਲਚ ਦੇ ਕੇ ਖਵਾਨਾ ਕਿਓਂਕਿ ਵਦੀਆ ਕਿਉਂਕਿ ਓਨਾਂ ਨੂੰ ਲੱਗੇਗਾ ਕੇ ਚੋਕਲੇਟ ਐ। ਲੇਕਿਨ ਏ ਹੋਏਗੀ ਨੀ ਹੋਏਗਾ ਏਦੇ ਅੰਦਰ ਡਰਾਏ ਫਰੂਟ ਵਗੈਰਾ, ਮੇਵੇ ਵਗੈਰਾ ਹੋਨਗੇ ਤੇ ਨਾਲੇ ਅਲਸੀ-ਉਲਸੀ ਕਾਫ਼ੀ ਫਾਇਦੇਮੰਦ ਹੁੰਦੀ ਹੈ ਸਰੀਰ ਵਾਸਤੇ, ਨਹੀਂ ਇਹ ਤੇ ਵਧੀਆਂ ਤੁਹੀ ਅਗਰ ਬੱਚਿਆਂ ਨੂੰ ਖਵਾਣਾ। ਤੇ ਇਹ ਇਸ ਰਾ ਕਰਕੇ ਅਸੀਂ ਖਵਾ ਸਕਦੇ ਆ।
ਹਾਂਜੀ- ਹਾਂਜੀ। ਸਾਡੀ ਦਾਦੀ ਤੇ ਕਹਿੰਦੀ ਸੀ ਅਸੀਂ ਤੇ ਅਲਸੀ ਦੇ ਲੱਡੂ ਖਾਂਦੇ ਸੀ ਅਲਸੀ ਦੇ ਲੱਡੂ। ਹੁੰਦੇ ਥੋੜੇ ਗਰਮ ਨੇ, ਲੇਕਿਨ ਅਲਸੀ ਵੀ ਬੜੀ ਲਾਭਕਾਰੀ ਐ। ਅਲਸੀ ਬਹੁਤ। ਹਾਂਜੀ, ਹਾਂਜ- ਹਾਂਜੀ ਵਾਲਾਂ ਵਾਸਤੇ ਵੀ ਮੈਂ ਸੁਣਿਆ ਉਹ। ਪੇਸਟ ਜਾ ਬਣਾਂਦੇ ਨੇ ਉਹ ਵੀ ਅੱਛਾ ਹੁੰਦਾ ਵਾਲਾਂ ਵਾਸਤੇ, ਤੁਸੀਂ ਕੀਤਾਂ ਪੇਸਟ ਲਾਇਆਂ।
ਹਾਂਜੀ।
ਫੇਰ ਤੁਸੀਂ ਕਿੱਦਾਂ ਬਣਾਇਆ ਪੇਸਟ?
ਮੈ-ਮੈਂ ਵੀ ਇੱਕ ਵਾਰੀ ਲਾਇਆ। ਸੀਂ।
ਅੱਛਾ, ਅੱਛਾ- ਅੱਛਾ।
ਕਾਫ਼ੀ ਫ਼ਰਕ ਲੱਗਾ, ਵਾਲ ਕਈਆਂ ਦੇ ਬੜੇ ਖੂਬ ਤੇ ਉਹਦੇ ਬਾਅਦ ਪਾਣੀ 'ਚ ਪਾ ਕੇ ਉਹਨੂੰ ਉਬਾਣਾ ਇੱਕ ਕੱਪੜਾ ਲੈਣਾ। ਸਾਰਾ ਤੇ ਉਹਦੇ
ਨਹੀਂ ਖਾਲੀ ਅਲਸੀ ਨੂੰ ਅ ਖਾਲੀ।
ਜਿਆ ਨਿਕਲੇਗੀ ਉਹਦੇ 'ਚ।
ਹਾਂਜੀ, ਤੇ ਖਾਲੀ ਅਲਸੀ ਨੂੰ ਕਰਨਾ ਜਾਂ ਕੁਛ ਹੋਰ ਵੀ ਪਾਣਾ ਏ ਵਿੱਚ।
ਨਹੀਂ- ਨਹੀਂ ਚੌਲ਼ ਤੇ ਅਲਸੀ। ਚਾਵਲ ਪਾਣੇ ਆ ਮੋਟੇ ਚਾਵਲ ਹੁੰਦੇ ਆ ਨਾ, ਔਰ ਤੁਸੀਂ ਦੂਸਰੇ ਅਲਸੀ ਅਸੀਂ।
ਹਾਂਜੀ! ਹਾਂਜੀ! ਚੋਲ ਤਿਲਸੀ ਠੀਕ ਹੈ ਜੀ!
ਹਾਂਜੀ!
ਤੇ ਉਸ ਤੋਂ ਬਾਅਦ ਕੀ ਕਰਨਾ?
ਉਸ ਤੋਂ ਬਾਅਦ ਬਸ ਓਨੂੰ ਤੁਸੀਂ ਗੜਕਾਨਾ। ਜਿਸ ਤੁਸੀਂ ਦੱਸ ਪੰਦਰਾਂ ਮਿੰਟ ਦੇਖੋ ਕੀ ਹੋ ਰਿਹਾ, ਹੁਣ ਉਹ ਆਪਣੀ ਚਿਪਕ ਛੱਡਦਾ ਪੇਆ ਤੇ ਓਨੂੰ ਫਿਰ ਤੁਸੀਂ ਫਲੇਮ ਬੰਦ ਕਰ ਗੈਸ ਬੰਦ ਕਰ ਦਿੱਤੀ, ਉਸ ਤੋਂ ਬਾਅਦ ਥੋੜਾ ਨਾ ਓਨੂੰ ਠੰਡਾ ਹੁਣ ਵਾਸਤੇ ਰੱਖਣਾ।
ਹਾਂਜੀ, ਹਾਂਜੀ।
ਫੇਰ ਤੁਸੀਂ ਪੰਦਰਾਂ, ਵੀਹ ਮਿੰਟ ਵਾਸਤੇ ਰੱਖਦਾ ਉਸ ਬਾਦ ਹੋਏ
ਹਾਂਜੀ।
ਨੈੱਟ ਵਾਲਾ।
ਹਾਂਜੀ ਮਲ -ਮਲ ਦਾ ਕੱਪੜਾ
ਹਾਂਜੀ। ਓਦੇ ਵਿੱਚ ਤੁਸੀਂ ਨਾ ਥੋੜ੍ਹਾ- ਥੋੜ੍ਹਾ ਕਰਕੇ ਨਾ ਓ ਪੇਸਟ ਜੇੜੀ ਤੁਸੀਂ ਬਣਾਈ ਆ ਓਨੂੰ ਪਾਈ ਜਾਣਾ। ਫੇਰ ਓਨੂੰ ਚੰਗੀ ਤਰ੍ਹਾਂ ਨਚੋੜਨਾ, ਓਦੇ ਅੰਦਰੋਂ ਕਰੀਮ ਜਿੰਨੀ ਐ ਵਾਈਟ ਜੀ ਨਿਕਲੇਗੀ ਓਨੂੰ ਇਸੇ ਤੁਸੀਂ ਨਾ ਸਾਰਾ ਕਰ ਲੈਣਾ ਖ਼ਤਮ ਸਾਰਾ ਨਿਚੋੜ ਕੇ ਓਨੂੰ ਕੱਢ ਲੈਣਾ ਆ, ਫੇਰ ਜਿਸ ਲਈ ਤੁਸੀਂ ਓਨੂੰ ਕੱਢ ਲੋਗੇ ਤੇ ਅ ਜਿਸ ਤਰ੍ਹਾਂ ਸ਼ੈਂਪੂ ਦੇ ਕੰਡੀਸ਼ਨਰ ਆਉਂਦੇ ਨਾ ਵਾਲਾਂ ਨੂੰ ਲਾਣ ਵਾਲੇ
ਹਾਂਜੀ, ਹਾਂਜੀ।
ਤੇ ਬਸ ਇੱਕ ਪੈਕੇਟ ਨਾ ਤੁਸੀਂ ਓਦੇ ਚ ਓ ਮਿਕਸ ਕਰ ਦੇਣਾ।
ਕੰਡੀਸ਼ਨਰ ਦਾ!
ਹਾਂਜੀ।
ਹਾਂਜੀ।
ਤੇ ਉਹਨੂੰ ਫੇਰ ਤੁਸੀਂ ਮਿਕਸ ਕਰ ਲਓ। ਤੇ ਇੱਕ, ਇੱਕ ਵਾਲ ਚੁੱਕ ਚੁੱਕ ਕੇ ਉਹਨੂੰ ਸਾਰੇ ਆਪਣੇ ਵਾਲਾਂ ਚ ਤੁਸੀਂ ਲਗਾ ਲੈਣਾ ਫੇਰ ਉਹਨੂੰ ਤੁਸੀਂ ਪੰਦਰਾਂ ਮਿੰਟ ਛੱਡ ਦੋ ਲਗਾ ਕੇ'
ਹਾਂਜੀ, ਹਾਂਜੀ।
ਤੇ ਜੇ ਸਿਰਫ ਪੰਦਰਾਂ ਮਿੰਟ ਹੁੰਦੇ ਏ ਤੇ ਤੁਸੀਂ ਕੋਈ ਵੀ ਜੋ ਤੁਸੀਂ ਸ਼ੈਂਪੂ ਇਸਤੇਮਾਲ ਕਰਦੇ ਓ ਉਹ ਤੁਸੀਂ ਲੈਣਾ ਹੈ ਉਹਦੇ ਨਾਲ ਤੁਸੀਂ ਆਪਣਾ ਸਿਰ ਧੋ ਲੈਣਾ ਉਸ ਤੋਂ ਬਾਅਦ ਕਾਫੀ, ਕੀ ਤੁਸੀਂ ਮਤਲਬ ਨੋਟ ਕਰੋਗੇ ਕਿ ਬੜੇ ਤੁਹਾਡੇ ਜਿਹੜੇ ਵਾਲ ਹੈ ਥੋੜੇ ਸੋਫਟਨੈਸ ਆ ਗਈ। ਉਹਦੇ ਵਿੱਚ ਮੁਲਾਇਮ ਹੋ ਗਏ ਆ।
ਅੱਛਾ ਤੇ ਵਾਲ ਟੁੱਟਣਾ ਵੀ ਬੰਦ ਹੋ ਜਾਣਗੇ।
ਹਾਂਜੀ, ਹਾਂਜੀ ਵਾਲ ਟੁੱਟਣਾ ਵੀ ਨਾ ਫਿਰ ਬੰਦ ਹੋ ਜਾਂਦੇ ਆ।
ਚਲੋ ਜੀ ਵਧੀਆ ਫਿਰ ਤੇ ਆਪਾਂ ਵੀ ਟਰਾਈ ਕਰਾਂਗੇ, ਚਲੋ ਜੀ ਬਹੁਤ -ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਚਲੋ ਜੀ ਹਾਂਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।